ਲੋ
ਸਤਿ ਸ੍ਰੀ ਅਕਾਲ ਜੀ‌। ਹਰ ਕੀ ਕਰ ਰੇ, ਇਸ ਟੇਮ ਪੈ ਹੋਣੇ ਸੋਣ ਵਾਸਤੇ।
ਹਾਂਜੀ ਹਾਂ, ਸੁਣਾਓ ਕੁਛ?
ਹਾਂਜੀ।
ਹੋਰ ਦੱਸੋ।
ਕੁਛ ਅਸੀਂ ਗਏ ਸੀ ਸਾਨੂੰ ਉੱਥੇ ਮੇਲਾ ਲੱਗਿਆ ਉੱਥੇ ਘੁੰਮਣ ਦੇ।
ਅੱਛਾ!
ਹੂੰ ਬ ਚੰਗੀ ਆ ਰਹੀ ਐ ਤੁਹਾਡੀ- ਤੁਹਾਡੀ ਕਲੀਅਰ ਆ ਰਹੀ ਆ ਹਾਂ-ਹਾਂ ਕਲੀਅਰ ਆ ਹੀ, ਆ ਰੀ
ਅਛਾ ਨੈਟਵਰਕ ਪ੍ਰੋਬਮ ਆ ਨ। ਹਾਂ, ਕੀ-ਕੀ ਲਿਆ ਫਿਰ ਮੇਲੇ ਤੋਂ?
। ਬੱਚਿਆਂ ਲਿਆ, ਓਦੇ ਬਾਦ ਫੇਰ ਬੱਚਿਆਂ ਦੇ ਕੱਪੜੇ ਕੁਪੜੇ ਸੀ। ਕੱਪੜੇ ਤੇ ਜ਼ਿਆਦਾ ਨੀ ਦੋ ਤਿੰਨ ਟੀ ਸ਼ਰਟਾਂ ਲਈਆਂ, ਮੈਂ ਆਪਣਾ ਲਈ ਆ ਦੋ-ਤਿੰਨ ਕੀਤਾ ਓਦੇ ਬਾਦ ਫੇਰ ਘਰ ਸਜਾਉਣ ਦਾ ਥੋੜਾ ਸਮਾਨ ਵਗੈਰਾ ਲਿਆ।
ਹਾਂ-ਹਾਂ।
ਹੂੰ।
ਮੈਂ ਵੀ ਗਈ ਸੀ ਮੈਂ ਵੀ ਫੇਰ ਲਿਆਂਦੀ ਸੀ ਤੇ ਫੁੱਲ ਬੜੇ ਸੋਹਣੇ ਮਿਲਣ ਡੇ ਸੀ। ਨਿੱਕੇ-ਨਿੱਕੇ ਫੁੱਲ ਉਤੇ ਹਰੇ-ਹਰੇ ਪ ਪੱਤੇ ਇਕਦਮ ਛੋਟੇ-ਛੋਟੇ ਪੱਤੇ ਭਰੇ ਹੋਏ ਸੀ ਔਰ ਲਾਲ-ਲਾਲ ਫੁਲ ਵਿੱਚ ਬੜੇ ਸੋਹਣਾ ਲੱਗਣ ਡੇ ਸੀ ਸਜਾਉਣ ਵਾਲਾ। ਲਿਆਂਦਾ ਦਰਵਾਜ਼ਿਆਂ ਦੇ ਸਾਈਡ-ਸਾਈਡ ਟੰਗਣ ਨੂੰ।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
ਹਾਂਜੀ, ਸਾਈਡ ਚ ਕਿਤੇ ਕੋਰਨਰ ਚ ਲਟਕਾਉਣ ਉਹਨੂੰ।
ਹੂੰ।
ਦੁਬਾਰਾ ਫੇਰ ਮੈਂ ਸੋਚਦੀ ਰਹਿੰਦੀ ਆਂ ਫੇਰ ਕਿਤੇ ਲੱਗੇਗਾ ਤੇ ਫੇਰ ਲੈ ਕੇ ਆਉਂਗੀ।
ਹੂੰ।
ਹੈਲੋ।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
ਅੱਛਾ, ਤੁਹਾਡੀ ਆਵਾਜ਼ ਨਹੀਂ ਆ ਰੀ ਠੀਕ ਸੇ ਬੋਤ ਦੂਰ ਸੇ ਆ ਰੀ ਐ।
ਹਾਂਜੀ ਹੁਨ ਤੇ ਇਕਦਮ ਤੇਜ ਆਈ।
ਹਮ। ਹੂੰ, ਹੂੰ।
ਹੈਲੋ।
ਸਾਰੇ ਸੋ ਗੇ।
ਹਾਂਜੀ ਕਿੰਨੇ ਬਸ ਹੂੰ।
ਹਮ।
ਸ ਗੁੜੀਆ ਦਾ ਸਕੂਲ ਹੈ ਤਾਂ ਸਹੀ ਹੈ ਰ ਇਹ ਵੀ ਸਹੀ।
ਮੈਨੂੰ ਆਪਸ
ਅੱਛਾ ਤੁਸੀਂ।
ਹਾਂ ਮੈਂ ਕੋਲ ।
ਹੂੰ, ਹੂੰ।
ਹੂੰ।
ਹੂੰ, ਹੂੰ। ਤਾਂਵਾਂ ਕਿ ਹਾਂ
ਅਸੀਂ ਇਸ ਤਰਾਂ ਈ ਨਾ ਇੱਕ ਵਾਰੀ ਓਧਰ ਗਏ ਸਟੇਸ਼ਨ ਗਏ। ਸਟੇਸ਼ਨ ਤੋਂ ਵਾਪਿਸ ਆਉਣ ਡਏ ਸੀ ਤੇ ਕਿਹੇ ਨੂੰ ਛਡਣ ਗਏ ਹੀ ਛੱਡ ਕੇ ਵਾਪਿਸ ਆਉਣ ਡੇ ਤੇ ਸਾਡੇ ਮਤਲਬ ਪਿੱਛੇ-ਪਿੱਛੇ ਨਾ ਕਿੰਨਾ ਵੱਡਾ ਸਾਰਾ ਕੁੱਤਾ ਸਾਨੂੰ ਪਤਾ ਵੀ ਨੀ ਚੱਲਿਆ ਕਿ ਸਾਡੇ ਪਿੱਛੇ ਮਤਲਬ ਡੌਗੀ ਆ ਰਿਹਾ। ਅਸੀਂ ਦੇਖਿਆ ਵੀ ਨੀ ਕੁਛ ਅਸੀਂ ਲੋਕ ਘਾਰ ਆ ਤੇ ਐ ਘਰ ਆ ਕੇ ਗੱਡੀ ਖੜੀ ਕਰਕੇ ਅੰਦਰ ਆਏ ਆਂ ਤੇ ਓ ਡੋਗੀ ਸਾਡੇ ਪਿੱਛੇ-ਪਿੱਛੇ ਅੰਦਰ ਆ ਗਿਆ।
ਧੰਨਵਾਦ।
ਤੋਂ ਮਤਲਬ ਕਿੰਨਾ ਵੱਡਾ ਸਾਰਾ ਕੁੱਤਾ। ਔਰ ਅਸੀ ਲੋ ਮਤਲਬ ਡਰ ਈ ਗਏ ਦੇਖੇ ਕਿ ਮਤਲਬ ਕਿੱਥੋਂ ਦੀ ਆ ਗਿਆ ਇੱਕਦਮ ਸੇ ਪਿੱਛੇ -ਪਿੱਛੇ। ਤੇ ਉਹ ਕੁਛ ਕਰੇ ਵੀ ਨਾ ਅੰਦਰ ਆ ਗਿਆ ਸੀ, ਤਾਂ ਪੂੰਛ ਹਿਲਾਈ ਜਾਵੇ ਫੇਰ ਅਸੀਂ ਤੇ। ਥੋੜਾ ਸਹੀ ਹੋ ਕੇ ਡਰ ਕੇ ਫੇਰ ਉਹਨੂੰ ਬਾਅਦ। ਲੈ ਕੇ ਗਏ ਥੋੜਾ ਸਾ ਅੱਗੇ ਤੱਕ ਛੱਡ ਕੇ ਆਏ। ਤੇ ਫੇਰ ਉਹ ਫੇਰ ਅਸੀਂ ਵਾਪਿਸ ਆਈਏ ਤੇ ਫੇਰ ਸਾਡੇ ਮਗਰ ਮਗਰ ਆਈ ਜਾਵੇ। ਫੇਰ ਉਹਨੂੰ ਥੋੜਾ ਜਾਂ ਹੋਰ ਅੱਗੇ ਤੱਕ ਜਾ ਕੇ ਛੱਡ ਕੇ। ਫੇਰ ਅਸੀਂ ਲੋਕ ਜਲਦੀ ਮਤਲਬ ਗੱਡੀ ਭਜਾ ਕੇ ਤੇ ਫ਼ੇਰ ਘਰ ਆਏ ਤੇ। ਫੇਰ ਨਾਲ ਪਿੱਛੇ ਛੁਟਿਆ, ਕਿਸੇ ਦਾ ਖੋਲ ਖਲ ਗਿਆ ਹੋਣਾ ਲੱਗਦਾ ਕੀ ਪਤਾ ਨੀ। ਆ ਗਿਆ ਘਰੇ ਔਰ ਹੈ ਵੀ। ਚੰਗਾ ਲੰਬਾ ਸੀ।
ਕਹਿ ਰਿਹਾ ਹੋਣਾ ਮੈਨੂੰ ਰੋਟੀ
ਹਾਂ ਪਤਾ ਨੀ ਕਿਥੋਂ ਦੀ ਮਗਰ ਲੱਗ। ਕ ਸਾਡੇ ਸਾਨੂੰ ਪਤਾ ਹੀ ਨਹੀਂ ਲੱਗਾ।
ਹਾਂ।
ਹਾਂ। ਇੱਕ ਅਸੀਂ ਇਤਰੇਈ ਇੱਥੋਂ ਵੀ ਲਿਆਂਦਾ ਸੀ ਉਹ ਤੇ ਇਤਰੇਈ ਸਾਡੇ ਮਗਰ ਆ ਗਿਆ ਹਾਂ। ਔਰ ਇੱਕ ਵਾਰੀ ਅਸੀ ਇੱਥੇ ਬਾਰ ਬੋਲ ਗੱਪੇ ਖਾ ਜਾਂਦੇ। ਉਥੇ ਅਸੀ ਪੁਤਾ ਬੱਚਾ ਠੀਕ ਹੀ ਫੱਟਾ ਹੀ ਹੋ ਗਿਆ ਸੀ। ਤੇ ਉੱਥੋਂ ਹਾਂਜੀ ਮੈਂ ਮੇਰੀ ਦਰਣੀ ਗਏ ਸੀ ਤੇ ਉੱਥੇ ਸਾਨੂੰ ਮਤਲਬ ਚੰਗਾ ਲੱਗਾ ਡੋਗੀ ਵੇਖਣ ਚ ਅਸੀਂ ਉਨੂੰ ਹੁਣ ਦਾ ਵੀ ਸੀ ਤੇ ਫੜ ਕੇ ਕਿਸ ਤਰ੍ਹਾਂ ਲੈ ਕੇ ਆਉਣਾ ਤੇ ਕੱਪੜਾ- ਕੁੱਪੜਾ ਵੀ ਗੋਆ ਵ ਲੱਗਾ ਸੀ ਸਾਰਾ ਉਨੂੰ। ਤੇ ਹਮ ਉੱਥੇ ਕ ਨਾ ਪੇੜ ਦੇ ਨੀ ਜਾਲੀਆਂ ਜਿਆਂ ਲੱਗੀਆ ਰਹਿੰਦੀਆਂ। ਤੇ ਉਦੋਂ ਉੱਥ ਕੱਪੜਾ ਪਿਆ ਉਹ ਅਸੀਂ ਲਾ ਕੇ ਉਹ ਚੱਲ ਇਨ ਉਸ ਦਿਨ ਤੇ ਉਹ ਜਿਸ ਤਰ੍ਹਾਂ ਕੱਪੜਾ ਚੁੱਕਿਆ ਤੇ ਇਹ ਮੋਟੀਆਂ-ਮੋਟੀਆਂ ਕੁੜਕਿਲੀਆਂ ਉਹਦੇ ਵਿੱਚ ਵੜੀਆਂ। ਹ ਜਿਸ ਤਰ੍ਹਾਂ ਤ ਭੱਜਿਆ ਸੀ ਫੇਰ ਹਾਂਜੀ ਫੇਰ ਉਹਦੇ ਬਾਅਦ ਫੇਰ ਉਹੀ ਕਪ ਕੱਪੜੇ ਨਾਲ ਥੋੜਾ ਸਾਨੂੰ ਸਾਫ ਸੂਫ ਕੀਤਾ ਲੈ ਕੇ। ਫੇਰ ਇੱਕ ਸਾਡੇ ਕੋਲ ਝੋਲਾ ਜਿਹਾ ਸੀ ਕੀ ਹੀ ਪੱਤਾ ਨੀ। ਕੁਝ ਕੱਪੜਾ ਸੀ ਤੇ ਉਹਦੇ ਚ ਫਿਰੇ ਉਦੋਂ ਲਪੇਟ ਕੇ ਤੇ ਅਸੀਂ ਘਰ ਲੈ ਓ ਘਰ ਆ ਵੀ ਗਿਆ ਸਾਡੇ ਨਾਲ ਘਰੇ।
ਆ ਕੇ ਤੇ ਮਸਤ ਰਹਣ ਡਆ। ਖਾਇਆ ਪੀਆ ਚੰਗਾ ਉਹਦੇ ਵਾਸਤੇ ਇਸ ਪੈਡੀਗਰੀ ਲੈ ਕੇ ਆਏ, ਸ਼ੈਂਪੂ ਲਿਆਂਦਾ। ਇਨ੍ਹਾਂ ਵਧੀਆ ਸ਼ੈਮ ਉ ਲੇਣ ਦਾ ਫੇਰ ਉਹਦੋਂ ਵਸ ਉਹਨੂੰ ਕੈਲਸ਼ੀਅਮ ਬੋਨ ਲੇਲੇਕੇ ਉਹਨੂੰ ਖਵਾਉਣ ਡੇ। ਤੇ ਥੋੜਾ ਚਿਰ ਰਿਹਾ। ਮਤਲਬ ਪਰੇਸ਼ਾਨ ਵੀ ਕਰਦਾ ਹੁੰਦਾ ਸੀ ਪੋਟੀ ਖੁੱਲਾ ਛੱਡਦੇ ਸੀ ਤੇ ਡਸਟਬਿਨ ਚ ਮੂੰਹਾਂ ਮਾਰਨਾ ਉਹਨੇ ਪੇਸ਼।
ਹ।
ਫਿਰ ਹਾਂਜੀ ਫਿਰ ਉਹਦੇ ਬਾਦ ਉਹ ਕਰਨਾ ਜੇ ਖੁੱਲਾ ਛੱਡ ਦੇਣਾ ਤੇ ਪੋਟੀ ਖਾ ਦੇਣੀ। ਸੂਸੂ ਪੋਟੀ, ਫੇਰ ਅਸੀਂ ਬੰਦ ਕੇ ਰੱਖਣਾ ਚਾਲੂ ਕੀਤਾ ਉਨੂੰ, ਫੇਰ ਉਹਦੇ ਬਾਦ ਨਾ ਇੱਕ ਵਜੇ ਤੇ ਇਸ ਤਰ੍ਹਾਂ ਦੋ ਦਿਨ ਤੱਕ ਮਤਲਬ ਮੈਂਦਾ ਸਾਡਾ ਸਿਰ ਖਾਧਾ ਭੋਕ-ਭੋਕ ਕਿ ਮਤਲਬ ਤਾਂ ਇੱਕ ਮਿੰਟ ਕਿਤੇ ਮੂੰਹ ਨੀ ਬੰਦ ਕਰਦਾ ਸੀ। ਇੰਨਾ ਭੋਕਦਾ ਸੀ, ਇੰਨਾ ਭੋਕਦਾ ਸੀ। ਫੇਰ ਇੱਕ ਦਿਨ ਇਸ ਤਰ੍ਹਾਂ ਹੀ ਰਾਤ ਨੂੰ ਬੜੀ ਭੌਂਕੀ ਜਾਣ ਡਿਆ ਰਾਤ ਦੇ ਡੇਢ ਦੋ ਵੱਜਣ ਡੇ।
ਹ।
ਤੇ, ਹੂੰ। ਤੇ ਫੇਰ ਮੈਂ ਉਹਨੂੰ ਬਾਹਰ ਲੈ ਕੇ ਗਈ ਮੈਂ ਕਿਆ ਕੁਛ ਆਇਆ ਨਾ ਹੋਵੇ ਕਰਕੇ ਲੈ ਕੇ ਗਈ। ਜਾਵੇ ਹੀ ਨਾ ਨਿਕਲੇ ਹੀ ਨਾ ਘਰੋਂ ਬਾਹਰ ਐ ਡਰਲੀ ਜਾਵੇ ਕੰਬੀ ਜਾਵੇ।
ਖਿੱਚ-ਖਿੱਚ ਕੇ ਮੈਨੂੰ ਬਾਹਰ ਲੈ ਕੇ ਗਈ, ਫਿਰ ਹੀਲੇ ਹੀ ਨਾ ਫੇਰ ਵਾਪਿਸ ਲਾ ਕੇ ਬੰਦਿਆ।
ਹੋ
ਕੀ ਕਹਿ ਰਹੇ?
ਦੇਖਦਾ ਹੋਰ ਉਨੂੰ।
ਹਾਂਜੀ, ਬਹੀ ਬਾਕੀ ਪਤਾ ਕੀ ਸੀ ਤੇ ਦੂਸਰੇ ਦਿਨ ਸੈਲੂਨ ਜਾ ਕੇ ਤੇ ਫੇਰ ਉ ਥੇ ਛੱਡ ਕੇ ਆ ਗਏ ਮਗਰੋਂ ਲਾਇਆ ਮੈਂ ਕਿਹਾ ਐਹੋ ਜੇ ਸੇਆਪੇ ਨੂੰ ਰੱਖ ਕੇ ਕੀ ਕਰਨਾ। ਟੇਸ਼ਨ ਹੀ ਸੀ ਐਵੇਂ। ਬਾਰ-ਬਾਰ ਭੌਕਣਾ ਸੱਸੂ ਕਰਾਉਣ ਲੈ ਕੇ ਜਾਓ, ਬਾਰ-ਬਾਰ ਪੋਟੀ ਕਰਾਉਣ ਲੈ ਕੇ ਜਾਓ।
ਹਾਂ ਇੱਕ ਆਪਣੇ ਘਰ ਤੇ ਕੰਮਾਂ ਤੋਂ ਫੁਰਸਤ ਨੀ ਬੱਚਿਆ ਤੋ ਦੁਜਾ ਓਨੁ ਸਾਂਭੋ ਬੜੀ ਅਲਕੱਤ ਲੱਗਣ ਡੀ ਸੀ। ਸਾਡਾ ਅਸੀਂ ਜਾ ਕੇ ਉੱਥੇ ਹੀ ਨੇ ਉਹ ਤੇ ਫੇਰ ਗਾਇਬ ਹੀ ਹੋ ਗਿਆ ਅਸੀਂ ਸੋਚਿਆ ਕਿ ਚੱਲ ਆਉਂਦੇ ਚੱਲ ਉਹਨੂੰ ਵੇਖਦੇ ਰਵਾਂਗੇ ਰੋਟੀ-ਰੋਟੀ ਖਵਾਉਂਦੇ ਰਵਾਂਗੇ ਉਹ ਤੇ ਇਹੋ ਜਿਹਾ ਗੈਪ ਹੋਇਆ ਸਾਨੂੰ ਦੇਖਿਆ ਹੀ ਨੀ ਮੇਰੇ ਖਿਆਲ ਤੇ ਤਿੰਨ ਚਾਰ ਮਹੀਨੇ ਹੋ ਗਏ ਹੋਣੇ ਸਾਨੂੰ ਉਹ ਵਿਖਿਆ ਹੀ ਨਹੀਂ ਕਿੱਥੇ ਗੈਪ ਫੇਰ ਮੈ ਓਨੂੰ ਫੜ ਕੇ ਅੰਦਰ ਰੱਖ ਲੈਂਦੀ। ਹੈ ਤੇ ਬੜੀ ਸੋਹਣਾ ਸੀ ਕਾਲੇ ਰੰਗ ਦਾ ਪੂਰਾ। ਕੋਈ ਲੈ ਹੀ ਗਿਆ ਲੱਗਦਾ ਚੇਚਾ ਹ ਅਸੀ ਉਹਦੀ ਮੈਡੀਕਲ ਬੁੱਕ ਬਣਵਾਈ ਇੰਜੈਕਸ਼ਨ ਲਗਵਾਇਆ ਉਨੂੰ ਦਵਾਈਆਂ ਟਕਾਈਆਂ। ਤੇ ਛੜ ਗਆਉਣਾ ਪੈ ਹੇਲਥ ਕੋਈ ਸਭ ਕੈਂਦੇ, ਕੈਂਦੇ ਆਪਣੇ ਕਰਮਾਂ ਦਾ ਖਾਣ ਆਇਆ ਸੀ ਬਸ।
ਉਦਿਹਾਂ ਉਹਨੇ ਉੱਥੇ ਦਾਣਾ ਪਾਣੀ ਲਿੱਖਿਆ।
ਹਾਂਜੀ ਉਹੀ ਨਾ ਜੋ। ਜੋ ਹਾਂਜੀ ਉਹੀ ਨਾ ਜੋ ਸੋਣਦਾ ਉਹੀ ਕੈਂਦਾ ਕਿ ਚਲੋ। ਆਪਣੇ ਉਹਦੇ ਕਰਮਾਂ ਦਾ ਸੀ, ਉੱਪਰ ਨਾਲ ਦਾਣਾ ਪਾਣੀ ਉਹਦਾ ਖਾ ਕੇ ਤੇ ਆਪਣਾ ਗਿਆ। ਮੇ ਹਾਂਜੀ ਉਹ ਵੀ ਸਹੀ ਹੈ, ਹਮ ਇਹ ਖੱਟ, ਪੱਟ ਨਾ ਰੈਂਦਾ ਇਹ ਤੇ ਸੋਫੇ ਤੇ ਚੜ ਕੇ ਸੋਣਾ ਉਨੇ ਹਾਂ।
ਹ
ਜੀ ਪੂਰਾ ਮੇਰਾ ਸੋਫਾ ਲਕੜ ਦਾ ਸੋਫਾ ਉਹ ਖਰਾਬ ਕਰਤਾ ਤੇ ਬਚਪ ਕੇ ਲਣਾ
ਠੀ ਹ ਉਹ ਆਦ ਹਦੀ ਨਾ ਤੇ ਪਾਂਦੇ ਨੇ
ਹਮ ਦਿਲ ਟੁੱਟ ਗਿਆ ਰੱਖਣ ਦਾ। ਜੀ ਮੇ ਤਾਂ ਪਸੰਦ ਸੀ ਰੱਖ ਲਾ। ਫੇਰ ਇਹ ਹੋਜੇ ਵਰਕਰ ਰੱਖ
ਹਮ ਹੈਡਿਕ ਨੁ ਉਹ ਨੀ ਲਗ ਸਕਦਾ। ਸਕੇ ਨਹੀਂ ਲਥੇ ਕਠਾ ਰਾਖ ਵੀ ਲੈਂਦੇ ਆ।
ਜਾਂ ਛੋਟੇ ਜ ਕੋਲ ਆਉ ਨਾ ਫਿਰ ਠੀਕ ਹੈ ਨਿੱਕਾ ਜਿ ਸਮਝ ਕੇ ਅਸੀਂ ਥੋੜਾ ਬੋਤਾ ਸਾਰਾ ਡਸਟਬੀਨ ਚ ਮੂੰਹ ਨੀ ਮਾਰ ਪਾਏਗੀ ਹੈ। ਜੇ ਅਸੀਂਬਾਹਰੋਂ ਲਿਆਂਦਾ ਤੇ ਪੂਰਾ ਸਾਰਾ ਕੁਛ ਸਿੱਖ ਕੇਆ ਇਆ ਸੀਂ ਗੱੰਦ ਖਾਣਾ ਖਿਲਾਰਾ ਪਾਉਣਾ।
ਹਾਂ ਗੰਦ, ਗੰਦ ਬਣਾ ਸਾਡੇ ਇਥੇ ਕੋ ਣੇ ਤੇਰੈਂਦੀ ਬੁੱਢੀ। ਉਹਦੇ ਤੇ ਤ ਕਿਤੇੇ ਬਿੱਲੀਆਂ ਆਂਦੀਆਂ ਉਹਨੂੰ ਬਾਹਰੋਂ ਮਿਆਉ ਮਿਆ ਕਰਕੇ ਬੁਲਾਉਗੀ ਫੇਰ ਉਹ ਦ ਆਲੇ ਦੁਆਲੇ ਗਿਰੂਗੀ ਉਹ ਚੱਪਲ ਚ ਚੜੂਗੀ ਫਿਰ ਰੋਟੀ ਖਾਂਦੀ ਬੈਂਦੀ ਫਿਰ ਜਾਂਦੀ ਆ ਉਹਦੀ ਫੈਣ ਵੀ ਬਣ ਕੇ ਲੱਗਦਾ। ਅਜੇ ਵੀ ਕਰਦੀਦਾ ਪੂਜਾ ਪਾਠ ਣਵਾੜੀ ਆ ਪੰਧਕ ਆ ਤੇ ਉਦੋਂ ਥੋੜਾ ਮਤਲਬ ਉਹ ਕਰਦੇ ਆ ਲ ਉਹਦੇ ਨਾਲ ਚੰਗੀ ਦੋਸਤੀ ਆ ਗਈ ਉਹਦੀ ਉਹਦੇ ਆ ਉਦੋਂ ਵਾਲੇ ਘੁੰਮਦੀ ਰਹਿੰਦੀ ਘੁੰਮਦੀ ਰਹਿੰਦੀ ਜਿੱਦਾ ਉਦੀ ਮਾਂ ਲੱਗਦੀ ਹੈ
ਅੱਛਾ
ਆਈ ਚੁੀ ਚੁੀ ਬਲੀ ਆ
ਕਿ ਚੀਜ
ਜ ਮਾਈ ਚੀ ਕਰ ਵੀ ਹੈ
ਅੱਛਾ ਬਿੱਲੀ ਜਹਣੀ ਹਾਂ ਤੇ ਕਹਿੰਦੇ ਇਥੇ ਚੀਜ਼ ਦਾ ਸੀ ਨਾ ਕਿ ਛੂਆ ਛੂਤ ਬੜੀ ਮੰਨਦੀ ਤੇ ਫਿਰ ਬਿੱਲੀ ਸੀ ਨੀਛੂਹ ਦੀ
ਬਣਾਂਦੀ ਹੋ ਦਿੰਦੀ ਮੈਨੂੰ ਸੁਦੀ ਆ ਦੂਰੋਂ ਦੂਰੋਂ ਕਰਦੀ ਉਹ ਵੀ ਬੈਂਦੀ ਅਜ ਕਲ ਲਾਗੇ ਕੇ ਬੈਂਦੀ ਸੁਨੀ ਸੁੰਦਰ ਕੋ ਵਖਿਆ ਨਹੀਂ ਰੋਟੀਆਂ ਰੋਟੀਆਂ ਦਦੀ ਉਹ ਵੀ ਦਿੱਤੀ ਗ ਉਹ ਖਿੜਕੀ ਦੇਨੂੰ ਚੱਕਦੀ ਆਂਦੇ ਹੀ ਨਹੀਂ ਆਂਦੇ।
ਅੱਛਾ
ਹਮ
ਹਾਂਜੀ
ਦੋਂ ਕੋਈ ਹੋਣਾ ਆ ਕਿਸੇ ਜ ਮ ਟਾਈਮ ਦਾ ਉਦਾ
ਚਲੋ ਠੀਕ ਹੈ ਨਾ ਪਰਿਵਾਰ ਸਮੇਤ ਲਿਆਵਾਂ ਗੇ ਤੈਨੂੰ ਕਲ। ਤ ਸੌ ਮੈਂ ਕਿਹਾ ਲੈ ਸਕਦੀ।
ਹਾਂਜੀ ਹਾਂਜੀ ਚੰਗਾ ਜੀ।